ਹੈਲੋ, ਹੈਲੋ, ਸਸ੍ਰੀ ਕਾਲ, ਛੱਛ ਕਾਲ ਜੀ। ਹਾਂਜੀ ਜੀ, ਬੋਤ ਵਦੀਆ ਜੀ, ਤੂਸੀ ਸੁਨਾਓ?
ਹਾਂਜੀ-ਹਾਂਜੀ, ਮੈਂ ਵੀ ਬੋਤ ਵਦੀਆ ਐਗੀ, ਤੂਸੀ ਸੁਨਾਓ? ਹਾਲ-ਚਾਲ ਐ, ਬੱਚੇ ਸਬ ਠੀਕ ਨੇ ਤੁਆਡੇ?
ਹਾਂਜੀ-ਹਾਂਜੀ, ਮੇਰੇ ਬੱਚੇ, ਸਬ ਠੀਕ ਐ, ਨਾ ਮੇਰਾ ਪਰਿਵਾਰ ਸਬ ਠੀਕ ਐ, ਤੂਸੀ ਸੁਨਾਓ ਤੂਆਡਾ ਪਰਿਵਾਰ, ਸਬ ਠੀਕ ਐ?
ਹਾਂਜੀ-ਹਾਂਜੀ ਜੀ, ਪਰਮਾਤਮਾ ਦੀ ਮੇਅਰ ਐ ਜੀ, ਸਬ ਵਦੀਆ ਜੀ, ਸਬ ਠੀਕ-ਠਾਕ ਵਦੀਆ। ਹੋਰ ਸੁਣਾਓ ਕੀ ਕਰ ਰਹੇ ਸੀ?
ਬਸ ਬੈਠੇ ਹੋਏ ਸੀ। ਤੁਸੀਂ ਦੱਸੋ, ਤੁਸੀਂ ਕੀ ਕਰ ਰਏ ਸੀ?
ਬਸ ਮੈਂ ਆਪਣੇ ਬੱਚਿਆਂ ਨੂੰ ਸਮਝਾ ਰਈ ਸੀ ਕਿ
ਹਾਂਜੀ ਹਾਂਜੀ ਬਿਲਕੁਲ ਜੀ, ਪੈਸਾ ਕਮਾਨਾ ਬੋਤ ਔਖਾ ਐ। ਤੁਸੀ ਦੇਖੋ ਜਿਵੇ ਕਿਨੀ ਗਰਮੀ ਐ ਬਾਹਰ ਔਰ ਸਾਡੇ ਘਰ ਜਿਹੜੇ ਵੱਡੇ ਲੋਕ ਘਰੋਂ ਬਾਹਰ ਜਾ ਕੇ ਪੈਸੇ ਕਮਾਉਂਦੇ ਕਿਨੀ ਔਖ ਔਖੀ ਤਰੀਕੇ ਨਾਲ ਕਮਾ ਰੇ
ਹਾਂਜੀ
ਹਾਂਜੀ ਹਾਂਜੀ ਬਿਲਕੁਲ ਜੀ ਸਮਝਾਣਾ ਵੀ ਚਾਈਦਾ ਐ ਬੱਚੇਆਂ ਨੂੰ ਜੀ। ਮੈਂ ਵੀ ਬੱਚੇਆਂ ਨੂੰ ਸਮਝਾਂਦੀ ਰੈਂਨੀ ਆ ਕਿ ਬ ਬੱਚੇਓ, ਕਿ ਤੁਸੀ ਜਿੰਨਾ ਹੋ ਸਕੇ ਮਨੀ ਨੂੰ ਸੇਵ ਕਰੇਆ ਕਰੋ। ਮਨੀ ਨੂੰ ਉਜਾੜੇਆ ਨਾ ਕਰੇਆ ਕਰੋ। ਕਿਉਂਕਿ ਕਮਾਇਆ ਕਮਾਨਾ ਬੋਤ ਔਖਾ ਐ, ਉਜਾੜਨਾ ਬਹੁਤ ਸੌਖਾ ਐ।
ਹਾਂਜੀ ਹਾਂਜੀ ਭੈਣਜੀ।
ਹਾਂਜੀ ਹਾਂਜੀ। ਅਸੀ ਈ ਸਮਝਾਣਾ ਅਪਨੇ ਬੱਚੇਆਂ ਨੂੰ ਹੋਰ ਕਿਨੇ ਸਮਝਾਨਾ ਐ, ਅਸੀਂ ਈ ਸਮਝਾ ਸਕਦੇ ਆ। ਦੇਖੋ ਪੈਸਾ ਬਚਾਉਨਾ ਨਾਲ ਸਾਡਾ ਭਵਿੱਖ ਸੁਰੱਖਇਤ ਹੁੰਦਾ ਦੇਖੋ ਅਪਨਾ ਫਿਉ ਚਰ ਲਈ ਅਸੀਂ ਪੈਸਾ ਅਗਰ ਬਚਾ ਰਏ ਆ ਤਾਂ ਸਾਡਾ ਫਿਊਚਰ ਅੱਛਾ ਬਨ ਜਾਂਦਾ।
ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ। ੳਵੀ ਸਹੀ ਗਲ ਮੁਸ਼ਕਿਲ ਸਮੇਂ ਵਿੱਚ ਸਾਡੇ ਕੰਮ ਆਂਦਾ ਪੈਸਾ ਈ ਸਾਡੇ ਕੰਮ ਆਂਦਾ। ਵਧੀਆ ਸੀ
ਬਿਲਕੁਲ ਜੀ ਬਿਲਕੁਲ। ਤੁਸੀਂ ਠੀਕ ਕੈ ਰਹੇ ਹੋ ਵਾਕੇ ਹੀ ਅੱਜ ਕੱਲ੍ਹ ਦੇ ਕਿਸੇ ਦਾ ਸੱਕਾ ਨਹੀਂ ਆ ਕੋਈ- ਕੋਈ ਪੈਸਾ ਨਹੀਂ ਦਿੰਦਾ ਆਪਣਾ ਅਗਰ ਮੁਸ਼ਕਿਲ ਦੋਰ ਤਾਂ ਅਗਰ ਅਸੀਂ ਕਿਸੇ ਕੋਲ ਮੰਗਦੇ ਲਈਏ ਨਾ ਸਾਨੂੰ ਪੂਰਾ ਮਨਾ ਕਰ ਦਿੰਦੇ।
ਹੂ
ਹਾਂਜੀ ਹਾਂਜੀ ਜੀ। ਬਿਲਕੁਲ ਦੇਖੋ ਇਹ ਸਭਨਾਂ ਲਈ ਹਾਲ ਹੈ। ਐਨ ਕਿ ਤੁਸੀਂ ਹੋ ਸਭਨਾਂ ਲਈ ਹਾਲ ਹੈ। ਭੈਣ ਭਰਾ ਕਿਸੇ ਕੰਮ ਨੀ ਆਂਦੇ। ਠੀਕ ਹੈ, ਕੋਈ ਵਿਰਲਾ ਹੀ ਹੈ ਜਿਹੜਾ ਭੈਣ ਭਰਾ ਜਿਹੜੇ ਆਪਣੀ ਭੈਣਾਂ ਦੇ ਕੰਮ ਆ ਜੇ। ਨਈ ਤੇ ਕੋਈ ਵੀ ਨੀ ਆਂਦਾ ਹਾਂਜੀ। ਠੀਕ ਠਾਕ ਬਿਲਕੁਲ ਬਿਲਕੁਲ ਜੀ ਬਿਲਕੁਲ ਉ 'ਤੇ ਹੈ ਈ ਏ ਦੇਖੋ ਅਗਰ ਆਦਮੀ ਸੇਵ ਕਰ ਪਾਵਾਂਗੇ, ਤਾਂ ਤੁਹਾਨੂੰ ਕਾਨੂੰ ਕਰਜ਼ਾ ਲੈਣਾ ਪਏਗਾ। ਤੁਹਾਨੂੰ ਪਤਾ ਹੀ ਅਗਰ ਕਰਜ਼ਾ ਲੈ ਲੋ ਤੇ ਉਨੂੰ ਚੁਕਾਨਾ ਕਿੰਨਾ ਮੁਸ਼ਕਿਲ ਐ।
ਬਿਲ ਬਿਲਕੁਲ ਤੁ ਬਿਲਕੁਲ ਅਜ
ਬਿਲਕੁਲ ਜੀ ਬਿਲਕੁਲ, ਏ ਨਾ ਕਾਰੋਬਾਰ ਏ ਕੁਝ ਤਾਂ ਰੈਂਦੇ ਨੀ ਅੱਜ ਦੇ ਤੇਜ਼ ਏ ਤਾਂ ਕੱਲ, ਥੋੜਾ ਘੱਟ ਵੀ ਜਾਂਦੇ ਨ। ਉਹੀ ਹੈ ਨਾ ਕਰਜ਼ਾ ਲੈ ਲੋ ਬਾਦ ਚੋਂ। ਮਾਨਸਿਕ ਵੀ ਬੰਦੇ ਨੂੰ ਪ੍ਰੋਬਲਮ ਹੋ ਜਾਂਦੀ ਐ, ਉਈ ਨਾ ਡਿਪਰੈਸ਼ਨ ਜੇ ਬੰਦਾ ਚਲਾ ਜਾਂਦਾ ਦੇਖੋ ਪੈਸਾ ਲੈ ਤਾਂ ਲੈਣਾ ਮੁਸ਼ਕਿਲ ਪੈਸਾ ਲੈਣਾ ਬੜਾ ਸੌਖ ਕਰ ਦੇਣਾ ਬੜਾ ਮੁਸ਼ਕਿਲ ਐ।
ਸਈ ਕੈ ਰੇ ੳ ਬਿਲਕੁਲ ਵੀ ਤੁਸੀਂ ਬਿਲਕੁਲ ਠੀਕ ਕੈ ਰੇ ੳ ਦੇਖੋ ਮਾਨਸਿਕ- ਮਾਨਸਿਕ ਨੂੰ ਸਾਡਾ ਸਾਡੇ ਸਰੀਰ ਨੂੰ ਕਿੰਨੇ ਤਰ੍ਹਾਂ ਦੇ ਰੋਗ ਲੱਗ ਜਾਂਦੇ ਐ। ਅਸੀਂ ਪੈਸਾ ਕਿਸੇ ਦਾ ਲੈ ਲਈਏ, ਦੇ ਨਾ ਪਾਈਏ ਹਨਾ।
ਭਣਾ ਭ
ਕਰਕੇ ਰੱਖੋ ਮੈਂ ਕਹਿੰਦੀ ਜੇ ਅੱਜ ਦੇ ਕੋ ਕੰਮ ਅੱਛਾ 'ਤੇ ਆਪਣੇ ਬੱਚਿਆਂ ਲਈ ਸਾਂਭੋ ਘਰ ਅੱਛਾ ਬਿਲਕੁਲ ਜੀ ਬਿਲਕੁਲ।
ਜੀ ਬਿਲਕੁਲ ਮੈਂ ਵੀ ਐਹੀ ਸੋਚਦੀ ਹਾਂ ਕਿ ਚਲੋ ਅੱਜ ਸਾਡਾ ਕੰਮ ਅੱਛਾ ਤੇ ਫਿਰ ਸਾਨੂੰ ਬੱਚਿਆਂ ਦੀ ਆਪਣੀ ਪੜ੍ਹਾਈ ਲਈ ਸਾਂਭ ਕੇ ਰੱਖਣਾ ਚਾਹੀਦਾ ਪੈਸਾ। ਕਿਉਂਕਿ ਅੱਜ ਸਾਂਭਿਆ ਪੈਸਾ ਹੀ ਕੱਲ੍ਹ ਬੱਚਿਆਂ ਦਾ ਅੱਛਾ ਭਵਿੱਖ ਬਣ ਸਕਦਾ ਹੈ।
ਬਿਲਕੁਲ ਜੀ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਜੀ। ਦੇਖੋ ਬਿਮਾਰੀਆਂ ਦਾ ਕੁਛ ਪਤਾ ਨੀ ਕਿ ਸਾਨੂੰ ਕੀ ਕੀ ਹੋ ਜਾਏ। 'ਤੇ ਇੱਕ ਪੈਸਾ ਹੀ ਐ ਜੇੜਾ ਬੰਦੇ ਨੂੰ ਮਤਲਬ ਕਿਸੇ ਕੋ ਮਗਣਾ ਪਹਿਲਾਂ ਚ ਲੋਕਾਂ ਨੂੰ ਅਗਰ ਅਗਰ ਬਾਈ ਚਾਂਸ ਕੋਈ ਘਰ ਦਿੱਕਤ ਆ ਜਾਂਦੀ ਤੇ ਤੁਸੀਂ। ਆਪਣੇ ਪੈਸੇੇ ਸੇਵਿੰਗ ਵਿੱਚ ਆਪ ਪੈਸੇ ਕੱਡ ਕੇ ਉ ਲਗਾ ਸ
ਹਾਂਜੀ-ਹਾਂਜੀ ਜੀ ਬਿਲਕੁਲ-ਬਿਲਕੁਲ ਜੀ ਉਈ ਨਾ ਮੈਂ ਕੈਨੀ ਆਂ ਅਗਰ ਦੇਖੋ ਜਿਸ ਸਰਕਾਰੀ ਨੌਕਰੀ ਹੈ ਨਾ ਜਿਸ ਦਿਨ ਉਹਨੂੰ ਰਿਟਾਇਰਮੈਂਟ ਦਾ ਪੈਸਾ ਮਿਲਦਾ ਤਾਂ ਉਹਨੂੰ ਪੈਸੇ ਉਹਨੂੰ ਸਾਂਭ ਕੇ ਰੱਖਣਾ ਚਾਹੀਦਾ ਹੈ, ਦੇਖੋ ਕੱਲ ਨੂੰ ਪੈਸਾ ਹੀ, ਵਕਖ ਵੇਲੇ ਦਾ ਕੁਛ ਪਤਾ ਨੀ ਕੀ-ਕੀ ਹੋ ਜੇ ਕੀ ਨਾ ਹੋ ਜੇ ਤੁਸੀਂ ਇਸ ਲਈ ਪੈਸੇ ਨੂੰ ਹਮੇਸ਼ਾ ਬਚਾ ਕੇ ਰੱਖੋ ਅਪਨਾ, ਖਰਚੋ ਐ ਨਾ ਕੋ ਕਿੰਨੇ ਖਰਚ ਐ। ਠੀਕ ਐ ਜੇੜੀ ਲੋੜਵੰਦ ਚੀਜ ਐ ੳ ਲਵੋ ਬਿਨਾਂ ਲੋੜਵੰਦ ਨਾ ਲਓ। ਹਾਂਜੀ।
ਛੋਟੇ ਬੱਚੇਆਂ ਦਾ ਵਿਆਹ ਕਰਨਾ ਹੁੰਦਾ ਐ ਬੱਚੇ ਕਈ ਖਰਚੇ ਨੇ ਦ ਅੱਜ ਅਸੀ ਸੇਵਿੰਗ ਕਰਾਂਗੇ ਤੇ ਕੱਲ ਨੂੰ ਬੱਚੇਆਂ ਦੇ ਵਿਆਹ ਕਰਾਂਗੇ ਨਾ। ਜੇ ਅਸੀ ਅੱਜ ਈ ਨੀ ਸੇਵ ਕਰਾਂਗੇ ਤਾਂ ਬੱਚੇਆ ਦੇ ਵਿਆਹ ਕਿੱਥੋਂ ਕਰਾਂਗੇ। ਦੇਖੋ ਜੀ
ਜੀ ਬੋਲੋ ਲੋ ਨਾ ਮੈਂ ਏਹੀ ਤਾਨੂੰ ਕੈਂਦੀ ਪਈ ਸੀ ਕਿ ਬੀ ਹਮੇਸ਼ਾ ਸੇਵਿੰਗ ਕਰਕੇ ਰੱਖ ਕਮਾਏਆ ਪੈਸਾ ਮਤਲਬ ਅਗਰ ਅਸੀ ਹੁਨ ਨਈ ਜੋੜਾਂਗੇ ਤੇ ਕਦੋਂ ਜੋੜਾਂਗੇ। ਅਜ ਕਾਰੋਬਾਰ ਏ ਤੇ ਮਤਲਬ ਕਿ ਸੇਵ ਕਰ ਲਓ ਕਿਉਕਿ ਬਾਰੋਂ ਬਾਰਾਂ ਕੁਛ ਪਤਾ ਨਈ ਏ। ਕਦੀ ਕੁਛ ਕਦੀ ਕੁਛ ਹੁੰਦਾ ਪੇਆ, ਕਿਉਂਕਿ ਸਾਰੇ ਦਿਨ ਕੁਝ ਤੇ ਜਾਂਦੇ ਨੇ
ਸਹੀ ਕੈ ਰਏ ੳ। ਤੇ ਦੇਖੋ ਅਗਰ ਅਸੀ ਕਿਸੇ ਤੋਂ ਪੈਸੇ ਲੈ ਰਏ ਆਂ ਕਿਸ਼ਤਾਂ ਬਨ ਜਾਂਦੀ ਆ, ਕਿਸ਼ਤਾਂ ਦਾ ਬੋਝ ਆਨਾ ਕਿਨਾ ਮੁਸ਼ਕਿਲ ਐ, ਬੋਝ ਸਿਰ ਤੇ ਪੈ ਜਾਂਦਾ ਐ।
ਹਾਂਜੀ ਹਾਂਜੀ ਜੀ ਬਿਲਕੁਲ, ਜੀ ਬਿਲਕੁਲ। ਸਾਡੇ ਨਾਲ ਦੇ ਘਰ ਦੇ ਵਿੱਚ ਈ ਨਾ ਮਤਲਬ ੳਨਾ ਦੇਖਆ ਦੇਖ ਦੇ ਵਿੱਚ ਗੱਡੀ ਤੇ ਲੈ ਲਈ ਕਿ ੳਦੇ ਕੋਲ ਗੱਡੀ ਐ, ਮੈਂ ਉਸ ਤੋ ਵੱਡੀ ਗੱਡੀ ਲਵਾਂ ਤੇ ਗੱਡੀ ਲੈ ਲਈ ਤੇ ੳਸ ਤੋਂ ਬਾਦ ਗੱਡੀ ਲੈ ਕੇ ੳਨਾ ਨੇ ਕਿਸ਼ਤਾਂ ਬਨਾ ਲਿਆਂ, ਕਿਸ਼ਤਾਂ ਹਜੇ ਚਾਰ ਹੀ ਚੁਕਾਈਆਂ ਨੇ ਤੇ ਬਾਦ ਚ ਉਨਾਂ ਦੇ ਘਰ ਚ ਮਤਲਬ ਕਿਸੇ ਨੂੰ ਬਿਮਾਰੀ ਹੋ ਗਈ। ਉਹ ਸਾਰਾ ਪੈਸਾ ਬਿਮਾਰੀ ਚ ਲਾ ਤਾਂ ਚੁਕਾ ਇ
ਇਹੀਓ ਨਾ ਮੈਂ ਇਓ ਕਹਿੰਦੀ ਹਾ ਕਿ ਮਤਲਬ ਕਿਸੀ ਨੂੰ ਵੇਖ ਕੇ ਜਿੰਨਾ, ਜਿੰਨਾ ਹੈਗਾ ਫਿਰ ਮੈ ਨਾ ਫਾਲਤੂ ਪੈਸੇ ਨਾ ਖਰਚਦੇ ਵੇਖਦੀ ਆ ਨਾ ਕਿ ਦੇਖਨ ਲਈ ਡਿਪਰੈਸ਼ਨ ਦੇ
ਹੈ ਹੀ ਏ ਦੇਖੋ ਡਿਪਰੈਸ਼ਨ ਤੇ ਜਾਏਗਾ- ਜਾਏਗਾ ਬਿਲਕੁਲ ਉੱਥੇ ਕੋਈ ਨਾ ਤੇ ਮੈਂ ਕਹਿੰਦੀ ਹਾਂ ਅਗਰ ਤੁਹਾਡੇ ਕੋਲ ਪੈਸਾ ਹੈਗਾ ਤਾਂ ਤੁਸੀਂ ਬੀਮਾ ਹੀ ਕਰਾ ਲੋ ਗੇ ਕਹਿੰਦੇ ਸੀ ਬੀਮਾ ਕਰਾਨ ਨੂੰ ਪੰਜ ਸਾਲ ਦਾ ਯਾਂ ਅੱਠ ਸਾਲ ਦਾ ਬੀਮਾ ਹੁੰਦਾ ਉਹ ਕਰਾ ਲਉ ਇੰਨਾ ਮਨੀ ਵੀ ਸੇਵਿੰਗ ਹੋ ਜਾਂਦੀ ਅ ਹੈਨਾ
ਬਿਲਕੁਲ ਜੀ ਬਿਲਕੁਲ ਇਹੀ ਤੇ ਹੈ ਹੀ ਮੈਂ ਕਹਿੰਦੀ ਜੇ ਕੋਈ ਚੀਜ਼ ਲੈਂਦੇ ਓ ਤੁਸੀ ਅਗਰ ਕਿਸ਼ਤਾਂ ਦੇ ਸਕਦੇ ਓ ਕਿਸ਼ਤਾਂ ਦਾ ਅ, ਲੰਬੇ ਸਮੇ ਤੱਕ ਜਾਨ ਲੇਂ ਲੈਂਦਿਆ ਨੇ ਕਿਸ਼ਤਾਂ
ਹਾਂਜੀ ਜੀ, ਬਿਲਕੁਲ ਜੀ ਬਿਲਕੁਲ ਓਹੀ ਨਾ ਕੋਈ ਚੀਜ ਲੌ ਤੇ ਮੈਂ ਕਹਿੰਦੀ ਹਾਂ ਵਾਕੇ ਚ ਠੀਕ ਕਹ ਰਹੇ ਓ ਜੇ ਕੋਈ ਚੀਜ਼ ਲੈਂਦੇ ਹੋ ਤੇ ਓਦਾ ਅਗਲੀ ਓਦੀ ਜੇੜੀ ਪੇਮੈਂਟ ਆ ਕਿਸ਼ਤਾਂ ਫਟਾਫਟ ਭਰ ਦੋ। ਇਹ ਨਾ ਕਹੋ ਕਿ ਤੁਸੀਂ ਅੱਜ ਨੀ ਕੱਲ ਨੀ ਮਤਲਬ ਟਾਈਮ ਸਿਰ ਭਰਦੇ ਰਹੋ ਕਿਸ਼ਤਾਂ ਹਨਾ। ਕਿਉੰਕਿ ਤੁਹਾਨੂੰ ਪਤਾ ਹੀ ਐ, ਸਾਰੇ ਦਿਨ ਇੱਕੋ ਜੇ ਰਹਿੰਦੇ ਨੀ ਆ ਟਾਈਮ, ਵੇਹਲਾ, ਵਕਤ ਕਦੀ ਨਾ ਕਦੀ ਕਦੀ ਕੁਝ ਕਦੀ ਕੁੱਝ ਇਸ ਲਈ ਮੈਂ ਕਹਿੰਦੀ ਹਾਂ ਜਿਹੜਾ ਹੋ ਸਕੇ ਅਤੇ ਉਸਦੇ ਟਾਈਮ ਕੋਈ ਕਿਸ਼ਤ 'ਤੇ ਸਮਾਨ ਲਿੱਤਾ ਅਤੇ ਉਸਦਾ ਭੁਗਤਾਨ ਫਟਾਫਟ ਕਰ ਦਿਉ। ਹਾਂਜੀ ਕਿਉਂਕਿ ਕਰਜ਼ੇ ਦਾ ਬੋਝ ਹੈਗਾ ਦੇਖੋ ਵੱਧ ਜਾਂਦਾ ਕਰਜ਼ਾ ਅਗਰ ਵੱਧ ਜਾਵੇ।
ਹਾਂਜੀ- ਹਾਂਜੀ ਬਿਲਕੁਲ ਜੀ ਬਿਲਕੁਲ ਕਰਜ਼ਾ ਜਿੱਦਾਂ ਚੁੱਕ ਲਿਆ ਤੇ ਓਹ ਇਕ ਤਰਾ ਦਾ ਡਿਪਰੈਸ਼ਨ ਹੀ ਦਿੰਦੀਆਂ ਚੀਜ਼ਾਂ ਹੋ ਸਕੇ ਤੇ ਉਹੀ ਨਾ ਜਿੰਨਾ ਹੋ ਸਕੇ ਆਪਨੇ ਆਪ ਨੂੰ ਕੰਟਰੋਲ ਕਰਕੇ ਚਲੋ ਲੋਕਾਂ ਦੀ ਹਕਾਵੇ ਵਿਚ ਨਾ ਆ ਪਾਵੇ, ਹਾਂਜੀ- ਹਾਂਜੀ।
ਬਿਲਕੁਲ ਜੀ ਬਿਲਕੁਲ ਓਹੀ ਨਾ। ਕਿਉਂਕਿ ਜ਼ਰੂਰਤ ਸਮੇਂ ਪੈਸਾ ਅਗਰ ਨਾ ਹੁੰਦਾ ਨਾ ਪੈਸਾ ਨਹੀਂ ਹੁੰਦਾ ਤੇ ਕੋਈ ਸਾਡੀ ਮਦਦ ਵੀ ਨਹੀਂ ਕਰਦਾ।
ਕੋਈ ਵੀਰਲਾ ਹੀ ਆ ਭੈਣ ਭਰਾ। ਤੁਸੀਂ ਕਹਿ ਰਹੇ ਵੀ ਕੋਈ ਵੀਰਲੇ ਹੀ ਭੈਣ ਭਰਾ ਹਾਂਜੀ ਹਾਂ।
ਉਹ ਠੀਕ ਹੈ, ਜੋਬੇ ਠੀਕ ਹੈ ਜੋ
ਹਾਂਜੀ ਪੈਨ ਜੀ। ਜੀ ਬਿਲਕੁਲ ਜੀ ਬਿਲਕੁਲ ਨਾ ਫਿਕਸ ਕਮਾਈਆਂ ਤਾਂ ਹੈ ਹੀ ਨਹੀਂ ਹੈ ਬੱਚਿਆਂ ਦੇ ਇੰਨੇ ਖਰਚੇ ਨੇ ਆਪਣੇ ਖਰਚੇ ਖਰਚੇ ਨੇ, ਘਰ ਦੇ ਖਰਚੇ ਨੇ ਬੜੇ ਈ ਖਰਚੇ ਨੇ।
ਬਿਲਕੁਲ ਜੀ ਬਿਲਕੁਲ ਬਹੁਤ ਖਰਚੇ ਨੇ ਅੱਜ ਕੱਲ ਨਾ ਘਰ ਚਲਾਨਾ ਬੜਾ ਔਖਾ ਹੋਜੂਗਾ ਉਹੀ ਏ ਕਈ ਮੈਂ ਕਈ ਮੈ ਵੇਖਦੀ ਆ। ਪਰਿਵਾਰ ਦੇ ਜੀਆ ਬੱਚਿਆਂ ਨੂੰ ਨਸ਼ੇ ਲੱਗੇ ਹੋਏ ਨੇ। ਸਾਰਾ ਕੁਛ
ਹਾਂਜੀ ਤੁਸੀਂ ਬਿਲਕੁਲ ਠੀ ਕਹਿ ਰਹੇ ਹੋ ਜੀ ਮੈਂ ਤੁਹਾਨੂੰ ਇਹੀ ਗੱਲ ਕਹਿਣੀ ਸੀ। ਕਿਉਂਕਿ ਦੋ ਚਾਰ ਦਿਨ ਪਹਿਲੇ ਸਾਡੇ ਘਰ ਦੇ ਪੁਲਿਸ ਸਾਡਾ ਕੇਸ ਹੋਆ ਵਾ। ਮਤਲਬ ਉਹ ਬੱਚਾ ਉਨ੍ਹਾਂ ਦਾ ਹੈਗਾ ਸੀ। ਬੱਚਾ ਨਹੀਂ ਕਹਿ ਸਕਦੇ ਮਤਲਬ ਹਾਈ ਸੀ ਤੀ ਤੋਂ ਉੱਪਰ ਹੀ ਸੀ ਬੰਦਾ ਬੱਚਾ ਉਨ੍ਹਾਂ ਦਾ ਵਿਆਹਿਆ ਨਹੀਂ ਸੀ ਹਲੇ ਤੇ ਹੈ ਵੀ ਥੋੜ੍ਹਾ ਡਿਪਰੈਸ਼ਨ ਦੇ ਵਿੱਚ ਹੈਗਾ ਸੀ। ਤੇ ਥੋੜਾ ਜਾਣਕਾਰੀ ਨੌਕਰੀ ਬਸ਼ ਕਰਦਾ ਸੀ। ਨੌਕਰੀ ਬੇਸ਼ਾ ਕਰਦਾ ਸੀ ਤੇ ਗਲਤ ਸੁਸਾਇਟੀ ਵਿੱਚ ਪੈ ਗਿਆ। ਜੋ ਕੰਮ ਪਾਉਂਦਾ ਸੀ ਸਾਰਾ ਉਜਾੜ ਦਿੰਦਾ ਸੀ। ਘਰ ਕੁਝ ਦਿੰਦਾ ਹੀ ਨਹੀਂ ਸੀ ਮਾਂ ਪਿਓ ਨੂੰ ਆਪਣੇ। ਪਿਓ ਵੀ ਉਹਨਾਂ ਦਾ ਥੋੜ੍ਹਾ ਰਿਕਸ਼ਾ ਚਲਾਉਂਦਾ ਸੀ ਤੇ ਪੂਰੀਆਂ ਕਿੱਥੋਂ ਤਾਂ ਕਿੱਥੇ ਪੂਰੀਆਂ ਪੈਂਦੀਆਂ ਨੇ ਗਰਮੀ ਦੇ ਵਿੱਚ ਅੱਜ-ਕਲ ਬੱਸ ਚ ਨਿਕਲਦਾ ਨੀ।
ਸਹੀ ਗੱਲ ਜੀ ਅੱਜ- ਕਲ ਗਰਮੀ ਚ ਕੋ ਨਿਕਲਦਾ ਬਾਹਰ।
ਤੇ ਉਹਈ ਨਾ ਤੇ ਬਸ
ਤੇ ਉਹ ਬੱਚਾ ਨੂੰ ਨਸ਼ੇ ਚ ਪੈ ਗਿਆ। ਜੋ ਕਮਾਉਂਦਾ ਸੀ, ਉਹੀ ਨਸ਼ੇ ਚ ਚਲਾ ਦਿੰਦਾ ਸੀ। ਆਪਣੇ ਪਾਪੇ ਪਾਪਾ ਦੀ ਕਮਾਈ ਵੀ ਸਾਰੀ ਇਸ ਤਰ੍ਹਾਂ ਹੀ ਮਤਲਬ ਉਜਾੜ ਦਿੰਦਾ ਸੀ।
ਅੱਛਾ।
ਤੇ ਮਾਂ- ਪਿਓ ਦੀ ਮ ਰਿਸਪੈਕਟ ਕਰਨੀ ਭੁੱਲ ਗਿਆ ਉਹ ਮੈਨੂੰ ਮਾਰਦਾ ਕੁੱਟਦਾ ਸੀ। ਡਿਪਰੈਸ਼ਨ ਜੇ ਚ ਤੇ ਸੀ।
ਅੱਛਾ- ਅੱਛਾ।
ਤੇ ਬਸ ਇਹੀ ਹੋਇਆ ਬਸ ਜੋ ਉਹਦਾ ਪਿਓ ਕਮਾਉਂਦਾ ਸੀ ਆਹ ਕਮਾ ਸਾਰਾ ਉਜਾੜ ਦਿੰਦਾ ਸੀ। ਬਿਲਕੁਲ ਹੀ ਖਤਮ ਕਰ ਦਿੰਦਾ ਸੀਗਾ ਪੈਸਾ ਸਹੀ।
ਹਾਂਜੀ ਅੱਛਾ- ਅੱਛਾ।
ਹਮ ਉਹੀ ਨਾ। ਹੁਣ ਉਹਨਾਂ ਦਾ ਉਸ ਟਾਈਮ ਚ ਉਹਨਾਂ ਕੋਲ ਬੜੇ ਪੈਸੇ ਸੀ, ਉਹਨੇ ਸਾਂਭਿਆ ਨਹੀਂ ਪੈਸਿਆਂ ਚ ਬੱਚਾ ਛੋਟਾ ਸੀ ਉਹਨਾਂ ਨੂੰ ਪੈਸਾ ਨੀ ਸਾਂਭਿਆ।
ਹਾਂਜੀ ਤੁਹਾਨੂੰ ਉਹੀ ਤਾ ਕਹਿੰਦੀ ਪਈ ਆ ਵੇਲੇਆ ਕੁਝ ਨ ਪਤਾ ਲੱਗਦਾ। ਤੇ ਕਮਾਈ ਸੇਵ ਕਰਕੇ ਰੱਖੋ ਚਲੋ ਬੜਾ ਅੱਛਾ ਪ